ਹੈਲੋ।
ਹ
ਹਾਂਜੀ ਵਦੀਆ, ਕਿਵੇਂ ਓ ਵਦੀਆ।
ਹੈਲੋ ਸਸ਼ ਸ਼੍ਰੀ ਕਾਲ।
ਹਾਂਜੀ ਸਸ਼ ਸ਼੍ਰੀ ਕਾਲ ਵਦੀਆ। ਹਾਂਜੀ ਸਭ ਠੀਕ ਠਾਕ। ਹਾਂਜੀ ਸਾਡੀ ਵੀ ਇੱਧਰ ਠੀਕ ਠਾਕ ਸਭ।
ਹ
ਕੁਛ ਨੀ, ਮੈਂ ਸੋਚੇਆ ਕੋਲ ਕਰ ਲਈਏ।
ਚਾਹ ਦਾ ਵੀ ਟਾਈਮ ਹੋ ਗਿਆ ਹੁਣ, ਅਸੀਂ ਨਾ ਮਤਲਬ ਸਵੇਰੇ ਰੋਟੀ ਖਾਦੀ ਸੀ ਮੈਂ ਗਿਆਰਾਂ ਕੁ ਹੈਂ ਕੀ ਕੈਂਨੇ ਔ?
ਛੂਟੀਆਂ ਕਿਵੇਂ ਲੱਘ ਰਿਆਂ ਏ?
ਅੱਛਾ, ਗਰਮੀ ਦੇ ਛੁਟੀਆਂ ਕਿਵੇਂ ਲੰਘ ਰਿਆਂ, ਓਕੇ, ਠੀਕੈ। ਨਈਂ ਵਧੀਆ ਲੰਘ ਰਈਂਆਂ ਨੇ ਵਧੀਆ, ਮਤਲਬ ਪਿਛਲੀ ਵਾਰ ਨਾਲੋਂ ਵਧੀਆ ਬਿਕੋਜ, ਸਾਨੇ ਇਸੀ ਲਵਾਇਆ ਨਾ ਔਨੇ ਠੀਕ ਕਰਤਾ, ਨਈਂ ਤੇ
ਬਾਹਲੀ ਬੋਰੀਅਤ ਆਂ, ਕੋਈ ਮੇਰੀ ਫ੍ਰੇਂਡਜ਼ ਏਸ ਵਾਰੀ ਕੋਈ ਵਧੀਆ ਨੀਗੀ। ਏਨਾ ਬੋਰਿੰਗ ਐ ਨਾ ਸਾਰਾ ਟੈਮ ਈ। ਨਾ ਨਾ ਮੌਸਮ ਦਾ ਪਤਾ ਲੱਗੇ ਨਾ ਕੌਛ, ਐਵੇਂ ਬਸ ਇੱਕ ਨਾ, ਹੈਂ। ਖੇਚਲ ਜੀ ਹੋਈ ਪਈ ਐ ਬੇ ਮਤਲਬ ਈ, ਨਾ ਕੋਈ ਸਿਹਤ ਦਾ ਪਤਾ ਨਾ ਕੋਛ, ਨਾ ਐਵੇ ਨਾਲ ਕੋਈ ਫਾਇਦਾ ਨਾਂ ਏਸ ਵਾਰੀ ਛੁਟੀ ਨਾਲੇ ਵੇਚ ਈ ਪੇਪਰ ਸੀਗੇ, ਪੇਪਰ ਵੀ ਹੁਣੇ ਲਾਸਟ ਏਨਾ ਦੇਖੇਆ, ਸਾਰੀ ਜੂਨ ਚ ਔਦਾ ਪੇਪਰ ਨੇ।
ਫੀਲ ਵਧੀਆ ਕਰੋਗੇ, ਘੁੰਮਣ ਜਾਓ ਪਹਾੜਾਂ ਉਤੇ ਜਾਂ ਫੇਰਰ ਕਿਸੇ ਠੰਡੀ ਜਗ੍ਹਾ।
ਪਤਾ ਕੀ ਆ, ਸਾਰੇ ਪਾਸੇ ਨਾ ਮਾਹੌਲ ਬੋਤ ਖਰਾਬ ਹੋਇਆ ਦੈ, ਮਾਹੌਲ ਕਰਕੇ ਨਾ ਕੁੱਛ ਕੁਦਰ- ਕਿ ਆਹ ਜੇੜੇ ੜੇ ਆਪਾ, ਏ ਗਲੋਬਲ ਵਾਰਮਿੰਗ ਜੀ ਆਪਾਂ ਵਧਾਈ ਹੋਈ ਏ। ਏਦੇ ਕਰਕੇ ਪਤਾ ਲੱਗਦਾ ਨੀ ਕੇੜਾ ਪਹਾੜ ਕਿੱਥੇ ਡੇਗ ਗਿਆ ਯਾਂ ਫੇਰ ਕਿੱਥੇ ਔ ਸਾਊਥ ਸਾਊਥ ਵਾਲੇ ਪਾਸੇ ਆਪਾਂ ਜਾ ਨਈਂ ਸਕਦੇ। ਗ ਬੋਤ ਐ ਪਹਾੜੀ ਇਲਾਕੇ ਜਾਈਏ ਔਥੇ ਤਾਂ ਕੋਈ ਆਏ ਦੀ ਨੀ ਕੋਈ ਨਾ ਕੋਈ ਘਟਨਾ ਹੋਈ ਜਾ ਰੀਐ। ਕੋਈ ਕੀ ਐਕਸੀਡੈਂਟ ਹੋ ਗਿਆ ਕੋਈੇ ਪਹਾੜ ਡਿੱਗ ਗਯਾ, ਕੋਈ ਖਾਈ ਚ ਕੁੱਛ ਡੇਗਿਆ ਕੀਈ ਕੀ ਹੋ ਗਿਆ। ਹਜੇ ਵੀ ਅੱਗੇ ਟਿਕਟਾਂ ਵਗੈਰਾ ਸੋਚ ਰਹੇ ਸੀ ਬੁੱਕ ਕਰਾ ਦਾ, ਵੀ ਜਾਈਏ ਇੱਕ ਆਰੀ ਏਥੇ। ਬਾਰ ਪਰ ਔ ਫੈਦਾ ਨੀਂ ਹੈ, ਮਤਲਬ ਜਦੋਂ ਭੀੜ ਘੱਟ ਹੋ, ਜੂਨ-ਜੁਲਾਈ ਚ ਲੋਕੀ ਵੇਲੇ ਹੁੰਦੇ ਆ। ਆਨ ਨੂੰ, ਜਵਾਕ-ਜੂਕ ਨਾਲ ਸਾਰੇ ਦੂਰ-ਦੂਰ ਤੇ ਉੱਥੇ ਨਾ ਬਾਹਰ ਜੇੜੇ ਹਾਂ, ਯੂਪੀ, ਬਿਹਾਰ ਦੇ ਲੋਗ ਹੋ ਗਏ ਨਾ। ਇਹ ਲੋਕੀ ਨਾ ਇਹੀ ਆ ਬ ਬਾਲੇ ਫਿਰਦੇ ਆ ਓਥੈ, ਅਹ ਜੰਮੂ ਵਗੈਰਾ ਹੋ ਗਯਾ, ਇੱਥੇ ਮਨਾਲੀ ਵਗੈਰਾ, ਕਿਉਂਕਿ ਐ ਵੇਹਲੇ ਹੁੰਦੇ ਆ। ਪੂਰੇ ਇੰਡੀਆ ਚੋਂ ਆਏ ਹੁੰਦੇ ਆ। ਪੂਰੇ ਭਾਰਤ ਚੋਂ, ਤੇ ਫੇਰ ਔਨਾਂ ਕਰਕੇ ਏਨਾਂ ਨੂੰ ਅਕਲ ਤਾਂ ਹੁੰਦੀ ਨੀ ਵੀ ਰੈਂਣਾ ਕਿਵੇਂ, ਕਿਵੇਂ ਨੀ। ਕੱਠ ਏਨਾ ਲੈ ਜਾਂਦੇ ਆ ਤੇ ਸਾਂਭਣਾ ਹੁੰਦਾ ਨੀ। ਫੇਰ ਔ ਕੁਛ ਏਨਾਂ ਨੂੰ ਕਹਿ ਦੋ ਤਾਂ ਏਨਾਂ ਦੀ ਬਸ ਏਨਾਂ ਨੂੰ ਆਕੜਾਂ ਆ ਜਾਂਦੀਆਂ ਨੇ, ਤਾਂ ਔ ਲੜਾਈਆਂ-ਲੜੂਈਆਂ ਬੋਤ ਹੁੰਦੀਆਂ ਨੇ। ਏ ਆਮ ਈ ਤਾਂ ਫੇਰ ਨਾ ਮਾੜਾ ਜਾ ਵੇਖ ਕੇ ਵੀ, ਤਾਂ ਕਰਕੇ ਜਦੋ ਮਤਲਬ ਮੰਦਾ ਹੋਵੇ ਸਾਰਾ ਕੰਮ। ਤੇ ਨਾ ਬਾਲੀ ਭੀੜ ਭੜ ਕਾ ਹੋਵੇ ਉਸ ਵਿੱਚ ਜਾਣ ਦਾ ਈਂ ਫੈਦਾ ਐ ਤਾਂ ਕੀ ਔਰ।
ਪਰ ਫ੍ਰੀ ਹੁਣ ਹੁੰਦੇ ਆ ਯਾਰ, ਔ ਹੈਨਾ ਹੁਣ ਕੀ
ਓ ਤਾਂ ਗੱਲ ਹੈ, ਓ ਤਾਂ ਹੈ ਇਹ ਗੱਲ ਫ੍ਰੀ ਹੁੰਦਾ ਨਾ ਨਾਲੇ ਆਪਾਂ ਰੈਨੇ ਆਂ, ਇੱਥੇ ਉੱਪਰ ਨੋਰਥ ਆਲੀ ਸਾਈਡ ਸਾਰਾ, ਏ ਤਪੇਆ ਈ ਰੈਂਦਾ ਗਰਮੀਆਂ ਚ। ਸਰਦੀਆਂ ਦੇ ਮਿੱਡ ਆਹ ਜਿਹੜਾ ਆਹ ਹੁਣ ਸਾਵਣ ਆਉਂਗਾ ਸਾਵਾਂ ਸਾਵਣ ਤੋਂ ਬਾਦ ਏਦਾ ਸਤੰਬਰ, ਅਕਤੂਬਰ, ਨਵੰਬਰ ਤੱਕ ਦਾ ਮਈਨਾ ਆ ਨਾ ਏ ਘੁੰਮਣ ਵਾਲਾ ਵਧੀਆ ਮਈਨਾ ਇੱਥੇ ਆਪਾਂ ਜਿੱ ਥੇ ਵੀ ਜਾਈਏ ਕਰੀਏ ਮਤਲਬ ਨਾ ਜਾਦਾ ਗਰਮੀ ਨਾ ਜਾਦਾ ਸਰਦੀ। ਅਕਤੂਬਰ ਤੋਂ ਬਾਦ ਵਾਲਾ ਬੋਤ ਮੌਸਮ ਸੈੱਟ ਹੁੰਦਾ ਇੱਥੇ ਜਾਦਾ ਗਰਮੀ ਨੀ ਲੱਗਦੀ ਪਰ ਹਾਂ ਦੋ ਤਿੰਨ ਸਾਲਾਂ ਤੋ ਤਾਂ ਉੱਥੇ ਵੀ ਮਲਬ ਇੰਨੇ ਏ ਮਹੀਨਿਆਂ ਚ ਬਾਲਾ ਕੰਮ ਖਰਾਬ ਆ ਪਰ ਫੇਰ ਵੀ ਫਰਕ ਮਾੜਾ ਮੋਟਾ ਪੈ ਜਾਂ ਹੋਰ ਤਾਂ ਕੀ।
ਹੂੰ
ਬਾਕੀ ਦਮਬ ਹੁਨ ਤਾ ਸਰਦੀਆਂ ਵੇਖੋ ਕਿਤੇ ਛੇ-ਛੇ ਮਈਨੇ ਸਰਦੀਆਂ ਪੈਂਦੀ ਛੇ-ਛੇ ਮਈਨੇ ਗਰਮੀਆਂ। ਹੁਣ ਤਾਂ ਗਰਮੀਆਂ ਅੱਠ-ਅੱਠ ਮਈਨੇ ਪੈਂਦੀਆਂ ਸਰਦੀਆਂ ਮਸਾਂ ਹੀ ਚਾਰ, ਦੋ ਮਹੀਨੇ ਪੈਂਦੀਆਂ ਉਹ ਵੀ ਰੱਜ ਕੇ। ਉਹ ਵੀ ਬੋਤ ਘੱਟ ਦਸੰਬਰ ਤਾਂ ਐਈ ਲੰਘ ਜਾਂਦਾ ਗਰਮੀ ਚ ਪਤਾ ਨੀ ਲੱਗਦਾ ਸਰਦੀਆਂ ਦਾ ਸੀਗਾ ਓ ਤੇ। ਤੋਂ ਬਾਦ ਜਾ ਕੇ ਕਿਤੇ ਠੰਢ ਪੈਂਦੀ ਏ। ਫਰਵਰੀ ਦੇ ਸ਼ੁਰੂ ਤੋਂ ਰੇੰਦੀ ਆ ਉਸ ਤੋਂ ਬਾਦ ਫੇਰ ਗਰਮੀਆਂ ਹੀ ਗਰਮੀਆਂ। ਕੱਪੜੇ-ਕੁਪੜੇ ਸਾਰੇ ਰਜਿਈਆਂ-ਰਜੂਈਆਂ ਰੱਖੀ ਜਾਂਦੀਆਂ ਅੰਦਰ ਉਸ ਟੈਮ ਤਾ। ਸਾਭ ਦੈੰਦੇ।
ਇੱਕ ਚੀਜ਼ ਮੈਂ ਵੀ ਸੁਣੀ ਐ, ਹਾਂ ਇੱਕ ਚੀਜ਼ ਮੈਂ ਵੀ ਸੁਣੀ ਐ। ਕੇੰਦੀ ਜੇੜੀ ਆਪਾਂ ਨਵੇਂ ਆਹ ਕੰਬਲ ਲੈਣੇ ਸ਼ੁਰੂ ਕਰ ਤੇ ਨਾ ਆ ਮੁਲਾਇਮ ਕੋਮਲ-ਕੋਮਲ ਜੇ ਮਤਲਬ ਬੋਤ ਸੋਫਟ ਜਹੇ ਏਹ ਕੰਬਲ ਹੁੰਦੇ ਨੇ ਕੇੰਦੀ ਇਹ ਨੀ ਲੈਣੇ ਚਾਈਦੇ ਵੀ ਛੋਟੇ ਬੱਚਿਆਂ ਦੇ ਉੱਤੇ ਆਪਾਂ ਦੇ ਦਿੰਨੇ ਆ ਏਹ। ਏਨਾਂ ਦੇ ਜੇੜੇ ਫੰਦੇ ਹੁੰਦੇ ਨੇਗੇ ਉਹ ਨਿਕਲ ਜਾਂਦੇ ਨੇ ਬਾਹਰ ਮੂੰਹ ਚ ਬੱਚਾ ਇਨਾਂ ਚ ਕੈਮੀਕਲ ਬੋਤ ਹੁੰਦੇ ਨੇ ਪਾਏ ਹੋਏ ਜੇੜੇ ਇਹਨਾਂ ਨੂੰ ਸੋਫਟ ਬਣਾਉਂਦੇ ਨੇ। ਵੀ ਆਪਣੇ ਉਹ ਫੁੱਲ, ਬੂਟੀਆਂ ਵਾਲੀਆਂ ਜੋ ਰਜਾਈਆਂ ਹੁੰਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ। ਵੀ ਉਹੀ ਵਰਤੋ ਵੀ ਏ ਨਾ ਵਰਤੋ।
ਔ ਵੀ ਤੁਸੀਂ ਹਾਂ ਏ ਸਈ ਕਹਿ ਰਹੇ ਹੋ ਤੁਸੀਂ। ਤੇ ਨਾ ਨਾਲ ਇੱਕ ਉਹ ਹੁੰਦਾ ਨਾ ਕਿ ਇੱਕ ਮਲਬ ਆਪਾਂ ਪੁਰਾਣੇ ਟਾਈਮ ਚ ਚਿੱਟੇ ਖੋਲੀਆਂ ਦੇ ਰਜਾਇਆਂ ਲੈਂਦੇ ਸੀਗੇ। ਚਿੱਟੀਆਂ ਮੈਂ ਕਿਆ ਚਿੱਟੀ-ਚਿੱਟੀ ਖੋਲੀਆਂ ਦੀ ਰਜਾਈਆਂ ਨੀ ਓਡਦੇ ਹੁੰਦੇ ਸੀ।
ਹਾਂ।
ਟੈਮ ਚ, ਅੱਜ ਕਲ ਤਾਂ ਵੰਨ ਸਵੰਨੇ ਜੇ ਨਵੇ ਨਕੋਐ ਚੱਲ ਗੇ। ਕਲੀ ਕਰ੍ਰੀਤਾਂ ਆਲੇ।
ਹੂੰ।
ਸਮਝ ਗੇ ਤੁਸੀਂ ਮੈਂ ਕੀ ਕਹਿ ਰਈ ਗੁਦੜੀ ਜਿਆ ਹੁੰਦੀਆਂ ਜਿਵੇਂ ਪਾਵੇ ਉਚ ਖਾੜ ਹਾਂ ਚਿੱਟੀ ਯਇਆ ਹੁਣ ਜੇਵੇ ਬੰਦ ਜਿਹੀ ਹੋ ਗਿਆ। ਉਹ ਤਾਂ ਛੇਤੀ ਮੇਲੀ ਵੀ ਨੀ ਹੁੰਦੀਆਂ ਸੀਗੀਆਂ ਵੀ ਸਾਂਭ ਦਿੱਤੀਆਂ ਉਹ ਡੂਕ ਢਕ ਕੇ ਰਖ ਤਿਆ ੳਵੇ ਰਾਤੀ ਚੱਕ ਲੋ।
ਉਹ ਸਾਡੇ ਹੁਣ ਵੀ ਹੈਗੀਆਂ ਨੇ, ਹੂੰ।
ਕੂਲਰ ਲਾ ਕੇ ਬਾਰ ਸੋਨ ਦਾ ਮਜ਼ਾ ਤੇ ਸਰਦੀਆਂ ਚ ਅੰਦਰ ਲਾ ਕੇ।
ਪਿਆ ਨਾ ਉਦਨ ਸਾਡੇ ਰਿਸ਼ਤੇਦਾਰ ਆਏ ਹੋਏ ਦੇ ਮੀਂਹ ਪਿਆ ਨਾ। ਸਾਡੇ ਸਾਰੇ ਰਿਸ਼ਤੇਦਾਰ ਮਲਬ ਮੇਰੇ ਫੁੱਫੜ ਜੀ ਹੋਣੀ ਸਾਰੇ ਨਾ ਬਾਹਰ ਪਏ ਨੇਗੇ ਪੱਖਾ ਲਾ ਕੇ। ਤੇ ਮਤਲਬ ਮੀ ਚਲਾ ਕੇ ਉੱਤੇ ਦ੍ਖ ਦੀ ਸ਼ਾਮ ਮਲਬ ਦਰੱਖਤ ਦੀ ਹਵਾ ਚੱਲੇ ਠੰਡੀ-ਠੰਡੀ ਹਵਾ ਚੱਲੇ। ਅਸੀਂ ਏ ਸੀ ਥੱਲੇ ਪਈਏ ਮੈਂ ਦੋ ਕੁ ਮਿੰਟ ਬਾਹਰ ਗਈ ਸੀ ਤੇ ਮੈਨੂੰ ਐਂ ਲੱਗਿਆ ਜੰਨਤ ਐ ਏਹੇ। ਐਨਾ ਸੋਹਣਾ ਲੱਗਿਆ ਐਨਾ ਸੋਹਣਾ ਜੇ ਉਥੇ ਬਹਿ ਕੇ ਥੋੜਾ ਜਾ
ਹੁਣਗ ਆਂਦੀ ਹੈ।
ਹਾਂ ਸਾਰਾ ਟੱਬਰ ਬੈਠਾ ਹੋਵੇ ਓਥੇ ਹਨਾ।
ਮਜ਼ਾ ਈ ਆ ਰਿਆ ਮਜ਼ਾ ਈ।
ਯਾਰੋ ਕਿੰਨਾ ਵਧੀਆ ਲੱਗੇ।
ਨਈ ਬੋਤ ਮਤਲਬ ਇੱਕ ਪਤਾ ਨੀ ਕਿੱਥੇ ਆ ਗਿਆ ਬੋਤ ਸੱਚੀ ਬੋਤ ਸੋਣੀ ਚੀਜ਼ ਲੱਗਦੀ ਓ।
ਪਰਾਣੇ ਸਮਿਆਂ ਦੇ ਵਿੱਚ ਘਰ ਕੱਚੇ ਹੁੰਦੇ ਸੀਗੇ। ਸਿਰਫ ਮਲਬ ਨਿਕੀ ਜੀ ਓ ਚੁਲਾ ਈ ਹੁੰਦਾ ਸੀ ਰਸੋਈ ਦੇ ਨਾਮ ਤੇ।
ਹਾਂ
ਕੱਲਾ ਚੁੱਲਾ ਹੁੰਦਾ ਸੀ ਤੇ ਬਸ ਦੋ ਤਿੰਨ ਭਾਂਡੇ ਹੁੰਦੇ ਸੀਗੇ, ਓ ਵੀ ਮਿੱਟੀ ਮਿਟੀ ਦੇ ਭਾਂਡਿਆਂ 'ਚ ਸਬਜ਼ੀ ਬਣਦੀ ਸੀ ਮਤਲਬ ਦਾਲ ਰੋਟੀ। ਤੇ ਆਪਾਂ ਜੇ ਗੱਲ ਕਰੀਏ ਸੌਣ ਦੀ ਤਾਂ ਓ ਤਾਂ ਵੇੜੇ 'ਚ ਈ ਸੌਂਦੇ ਸੀਗੇ ਲੋਕ। ਜਾਂ ਛੱਤਾਂ ਤੇ ਸੌਂਦੇ ਸੀਗੇ ਓ ਵੀ ਜਵਾਂ ਨਿੱਕੇ- ਨਿੱਕੇ ਕੱਚੇ-ਕੱਚੇ ਘਰ ਓ।
ਨਈ ਸੱਚੀ ਕਈ ਤਾਂ ਗਲੀਆਂ 'ਚ ਵੀ ਸੋ ਜਾਂਦੇ ਸੀਗੇ। ਮੇਰੇ ਹੋਰੇ ਏਥੇ ਗਲੀ ਗੁਲੀ 'ਚ ਸੁੱਤੇ ਹੋਏ ਲੇਕਿਨ ਹਾਂ ਨਈ ਸੀ ਗੀਆਂ। ਤੇ ਓਧਰ ਕੀ ਕੈਂਦੇ ਓਨੂੰ ਗਲੀ 'ਚ ਸੋ ਜਾਂਦੇ ਸੀ ਨਾ ਮਤਲਬ ਲੈਟ ਲੂਟ ਜਿਵੇਂ ਸ਼ਾਮੀ ਰਾਤ, ਆ ਰਾਤ ਨੂੰ ਤਾਂ ਲੈਟ ਜਿਵੇਂ ਗਰਮੀਆਂ ਚ ਕਈ ਵਰੀ ਤਾਂ ਆਮ ਈ ਹੁੰਦਾ ਸੀ ਨਾ ਚੱਲ ਜਾਂਦੀ ਸੀ, ਤੇ ਵੀ- ਵੀ, ਪੱਚੀ- ਪੱਚੀ ਮਿੰਟ ਬਾਦ ਆਂਦੀ ਸੀ ਐਵੇਂ। ਤਾਂ ਓ ਗਲੀਆਂ 'ਚ ਸੋ ਜਾਂਦੇ ਸੀ। ਓ ਪੂਰਾ ਪਰਿਵਾਰ ਮੰਜੇ ਡਾ ਕੇ ਗਲੀ ਵਿੱਚ ਈ ਸੋ ਜਾਂਦਾ ਸੀ, ਤੇ ਵੇਖੋ ਵੇਖ ਅੱਗੇ ਵੀ ਸੋਏ ਦੇ ਤੇ ਪੂਰੀ ਗਲੀ ਬਾਰ ਸੁੱਤੀ ਹੁੰਦੀ ਸੀ, ਕਿਸੇ ਨੂੰ ਕੋਈ ਨੀ ਓਧਰ ਦੰਧਰ ਲਾ ਕੇ ਪਏ ਹੋਏ ਆ, ਇੱਕ ਵਾਰੀ ਕੀਤਾ ਓਨਾਂ ਨੇ ਮੇਰੇ ਖਿਆਲ ਮੈਨੂੰ ਜਦੋਂ ਦੱਸਿਆ ਸੀ। ਮੇਰੇ ਪਾਪਾ ਜੀ ਹੋਰਾਂ ਨੇ, ਕਿ ਅਸੀਂ ਇੱਕ ਵਰੀ ਤੋ ਓਸ ਤੋਂ ਬਾਦ ਤਾਂ ਕਾਫੀ ਟੈਮ ਵਿੱਚ ਪੈ ਗਿਆ, ਤੇ ਓਸ ਤੋਂ ਬਾਦ ਜ਼ਮਾਨਾ ਈ ਖਰਾਬ ਹੋ ਗਿਆ। ਬਾਰ ਬੂਰ ਸੌਣ ਦਾ ਤਾਂ ਹੈ ਈ ਨੀ, ਅੱਜ ਕੱਲ ਤਾਂ ਹੋ ਵੀ ਬੋਤ ਕੁੱਛ ਰਿਆ ਕਾਂਡ ਕਿੰਨੇ ਤਾਂ ਹੋ ਰੇ ਆ। ਤੁਸੀਂ
ਹੁਣ ਤਾਂ ਗੇਟ ਬੰਦ ਕਰਕੇ ਵੀ ਚੋਰੀਆਂ ਹੋ ਜਾਂਦੀਆਂ ਨੇ। ਗੇਟ ਕੁੰਡੇ ਵਗੈਰਾ ਲਾ ਲੋ ਭਾਵੇਂ।
ਹਾਏ ਅੱਜ ਕੱਲ ਤਾਂ ਹੋਰ ਹੈ ਐਂ ਹੋਣ ਲੱਗ ਗਿਆ। ਅੱਜ ਵੀ ਹੁਣ ਅ ਇੰਸਟਾਗ੍ਰਾਮ ਰੀਲਾਂ ਰੂਲਾਂ ਚੱਲ ਗੀਆਂ ਨੇ ਨਾ।
ਜਦ ਅਸੀਂ ਓਦੇ ਖੇਤ ਆਇਆ ਨਾ ਮਤਲਬ ਬੋਤ ਜਾਦਾ ਆਪਾਂ ਦੇਖੀਏ ਤਾਂ ਜਨਤ ਜੀ ਮਿਲੀ ਏ ਸਾਨੂੰ, ਇੱਕ ਤਾਂ ਨਾ ਬੋਤ ਸੋਹਣੀ ਹਵਾ ਓ ਹੁੰਦੀ ਆ ਹਵਾ ਮ
ਠੰਡੀ ਠੰਡੀ ਓਹੋ ਹੋ ਸੂਰਜ ਡੁੱਬਦੇ ਈ ਠੰਡੀ ਹਵਾ ਮਜ਼ਾ ਈ ਆ ਗਿਆ।
ਹਾਂ ਮਲਬ ਸ਼ਾਮੀ ਸਾਢੇ ਕੁ ਚਾਰ ਜਾਂ ਪੰਜ ਕੁ ਵਜੇ, ਠੀਕ ਹੋ ਜਾਂਦਾ ਮੌਸਮ ਨੂੰ ਬਾਹਰ ਨਿਕਲ ਜਾ ਨਿਕਲ ਸਕਦੇ ਆਂ ਆਪਾਂ ਜੇ ਕੋਈ ਬੰਦਾ ਏ ਸੀ 'ਚ ਪਿਆ ਤਾਂ ਓ ਬਾਹਰ ਜਾ ਸਕਦਾ। ਮਲਬ ਸਾਢੇ ਚਾਰ ਕੁ ਪੰਜ ਕੁ ਵਜੇ ਓਦੋਂ ਐਵੇਂ ਹੁੰਦਾ ਕਿ ਵੀ ਸੈਰ ਵਗੈਰਾ ਕਰੋ, ਪੂਰਾ ਦੌੜੋ ਵਧੀਆ। ਬੋਡੀ 'ਚ ਜਿੰਨੀ ਜ਼ਿਆਦਾ ਤੁਸੀਂ ਮਤਲਬ ਗਰਮੀ ਕੱਢ ਸਕਦੇ ਓ, ਓਨਾ ਕਰੋ। ਕਿਉਂਕਿ ਸਰੀਰ ਚੋਂ ਗਰਮੀ ਕੱਢਣਾ ਬੋਤ ਜ਼ਰੂਰੀ ਆ, ਹੁਣ ਮੈਨੂੰ ਏਨੇ ਦਿਨ ਹੋ ਗੇ ਮੈਂ ਨਾ ਕੋਈ ਸੈਰ ਓ ਮਲਬ ਸੈਰ ਤੇ ਕੀਤੀ, ਤੁਰਿਆ ਤੋਰਾ ਫੇਰਾ ਕਰਿਆ ਬਟ ਐਕਸਸ ਸਵੈਟਿੰਗ ਨੀ ਹੋਈ ਐ, ਓ ਕਰਨੀ ਜ਼ਰੂਰੀ ਆ।
ਨਈ ਓ ਤਾਂ ਬੋ ਕਰਨੀ ਜ਼ਰੂਰੀ ਆ, ਫੈਟ ਵੀ ਬਰਨ ਹੋ ਜੇਗਾ ਨਾ। ਮੋਟੱਪਣ ਘੱਟ ਚੜੂਗਾ ਜਗੜਾ ਬੰਦਾ ਜਾਦਾ ਕਰੂ ਓਦੇ ਲਈ। ਪਰ ਠੀਕ ਆ, ਕੋਈ ਨੀ ਸੈਰ ਤਾਂ ਬੋਤ ਜ਼ਰੂਰੀ ਐ ਬਈ ਸਾਰੇ ਪਾਸੇ ਈ
ਕਿਵੇਂ ਮਤਲਬ ਕੈ ਰੈ ਓ ਵੀ ਗਲੀ ਸਾਡੇ ਸਾਮਣੇ ਮਲਬ ਅਸੀਂ ਮੁਹੱਲੇ 'ਚ ਰੈਣੇ ਓ ਤੁਸੀਂ ਮਿਊਨਸੀਪੈਲਿਟੀ 'ਚ ਹਨਾ।
ਹਾਂ ਹਾਂ ਹਾਂ, ਮੁਹੱਲੇ ਚ ਈ ਤੇ ਮਲਬ ਸਾਹਮਨੇ ਆਲੇ ਸਾਡੇ ਹੁੰਦੇ ਸੀਗੇ ਉਹ ਤਾਂ ਘਰ ਘੁਰ ਛੱਡ ਕੇ ਚੱਲ ਗੇ ਦਿੱਲੀ ਕਦੋਂ ਦੇ ਤੇ ਉਹਨਾਂ ਤੋਂ ਇਲਾਵਾ ਜਿਹੜੇ ਹੋਰ ਹੈਗੇ ਆ ਮਤਲਬ ਉਹ ਘਰ ਸਾਹਮਨੇ ਛੱਡ ਗੇ ਪਰ ਉਨਾ ੳ ਜਿਵੇਂ ਘਰੇ ਛੱਡ ਕੇ ਚਲ ਜਾਨ, ਉਹਨਾਂ ਦਾ ਥੜਾ ਥੁੜਾ ਕਾਫੀ ਜਿਵੇਂ ਆ ਆਪਾਂ ਵਰਤ ਲੈਂਨੇ ਆ ਨਾ ਇੱਕ ਅਰੀ ਵੀ ਜਵਾਕ ਚੜ ਗਏ ਆ ਪੈ ਗਏ ਕਰਕੇ, ਤੇ ਉੱਥੇ ਅਸੀਂ ਸਾਰੇ ਮਤਲਬ ਭਾਂਡ ਮਤਲਬ ਦੱਸਦੇ ਹੁੰਦੇ ਸੀ ਪਾਪਾ ਹੋਰੀ ਕਿ ਉੱਥੇ ਸਾਰੇ ਭਾਂ ਪੀਨ ਪੂਨ ਦਾ ਖਾ, ਮਤਲਬ ਜੋ ਪੀਨੇ ਰਾਤੀ ਮੰਨ ਲੇ ਕੋਈ ਉੱਠ ਗਿਆ ਤਾਂ ਉਹਦੇ ਲਈ ਘੜਾ ਭਰ ਕੇ ਰੱਖਤਾ ਨਾਲੇ ਬੋਰੀ ਰੱਖਤੀ ਵੀ ਪਾਨੀ ਠੰਡਾ ਰਵੇ, ਤੇ ਉਵੇ ਈ ਬਸ ਪਤਾ ਈ ਨੀ ਲੱਗਦਾ ਸੀ ਕਦੋਂ ਆਰਾਮ ਨਾਲ ਚਾਰ ਵਜੇ ਪੰਜ ਵਜੇ ਜਾਗ ਖੋਲਦੀ ਸੀ ਕਿਤੇ ਜਾ ਕੇ ਉਹ ਵੀ ਕੱਠੀ ਗਲੀ ਦੀ ਖੁੱਲਦੀ ਸੀ ਸਾਰੇ ਇੱਕ ਦੂਜੇ ਨੂੰ ਰਾਮ ਰਾਮ ਜੋ ਵੀ ਕਰਨਾ ਹੋਵੇ ਇਸ ਗਲੀ ਨੂੰ ਕਰਦੇ ਸੀਗੇ ਇੱਕ ਦੂਜੇ ਨੂੰ ਵਧੀਆ ਸਾਰਿਆਂ ਦੀ ਇੱਕ ਇੱਕ ਨਾ ਉਹ ਉਹ ਲੈਂਦੇ ਸੀ ਕੀ ਕਹਿੰਦੇ ਉਹਨਾਂ ਨੂੰ ਅਹ ਸੁਰਤ ਲੈਂਦੇ ਸੀ ਸਾਰਿਆਂ ਦੀ ਵੀ ਕਿਵੇਂ ਹੋ, ਕਿਵੇਂ ਨੀ ਮਤਲਬ ਉਹ ਮਜ਼ਾ ਹੀ ਕਿੰਨਾ ਸੋਚ ਕੇ ਹੁੰਦਾ ਵੀ
ਹੁ਼ਨ ਤੇ ਕੋਈ ਦ ਹੁਨ ਤੇ ਇੱਕ ਘਰ ਦੇ ਚਾਰ ਜਣੇ ਰਹਿੰਦੇ ਨੇ ਪੰਜ ਛੇ ਜਣੇ ਰਹਿੰਦੇ ਨੇ ਕਿਸੇ ਨੂੰ ਇਹ ਨੀ ਪਤਾ ਵੀ ਦੂਜਾ ਬੰਦਾ ਕਰ ਕੀ ਰੇਹਾ ਹੈਗਾ, ਏਨੇ ਜ਼ਿਆਦੇ ਈ ਫੋਨਾਂ ਦੇ ਵਿੱਚ ਬੜੇ ਹੋਏ ਨੇ
ਕਿਸੇ ਨੂੰ ਹੈ ਈ ਨੀ ਵੀ ਕੋਈ ਮੇਰਾ ਆਪਣਾ ਵੀ ਹੈਗਾ ਕੋਈ ਕੁਛ ਨੀ ਉਹਦਾ ਬਹੁਤ ਮਾੜਾ ਹਾਲ ਹੈ ਤੇ ਗਹਿਰਿਆਂ ਤੋਂ ਤਾਂ ਫੇਰ ਉਮੀਦ ਹੀ ਕੀ ਏ ਪਹਿਲਾ ਤਾਂ ਨਹੀਂ ਗਵਾਂਢ ਗੁਆਂਢ ਸਾਰਾ ਕੱਠਾ, ਪਹਿਲਾਂ ਨਾ ਜਲਨ ਵੀ ਨੀ ਹੁੰਦੀ ਸੀ ਅੱਜ ਅਜ ਕੱਲ ਤਾਂ ਬੰਦਾ ਸੜ ਸੜ ਕੇ ਈ ਮਰ ਜਾਂਦੇ, ਨਜ਼ਰਾਂ ਹੀ ਖਾ ਜਾਂਦੀਆਂ ਲੋਕ ਲੋਕਾਂ ਦੀਆ
ਹੂੰ ਪਹਿਲਾਂ ਦਿਲੋਂ ਖ਼ੁਸ਼ੀ ਹੁੰਦੀ ਸੀ, ਨਈਂ ਵਦੀਆ ਸੀ ਪਹਿਲਾਂ ਹੂੰ
ਹੋਰ ਮੌਕਾ ਮਿਲੇ ਨਾ ਕਦੇ, ਜਾਈਏ ਓ ਟੈਮ ਚ ਜਿਵੇਂ ਡੋਰੇਮੋਨ ਆਲੀ ਮਸ਼ੀਨ ਭਾ ਪਿੱਛੇ ਜਾਨਾ ਟਾਈਮ ਮਸ਼ੀਨ ਚ
ਹੇਨਾ, ਟਾਈਮ ਮਸ਼ੀਨ ਹੁੰਦੀ ਐ, ਹਮ
ਓਦੇ ਚ ਬੋਹਤ ਮੇਰਾ ਤਾਂ ਆਪਦਾ ਮਨ ਕਰਦਾ ਪਿੱਛੇ ਜਾਨ ਦਾ ਵੇਖੀਏ ਅੱਖੋ ਵੇਖੀਏ
ਆਂਣ ਆਲਾ ਫਿਊਚਰ ਵੀ ਦੇਖੀਏ ਤੇ ਪਿੱਛੇ ਵੀ ਦੇਖੀਏ ਹੇਨਾ
ਆਉਣ ਆਲਾ ਫਿਊਚਰ ਤਾਂ ਭੈਣੇ ਬੋਤ ਗੰਦਾ ਬੋਤ ਗੰਦਾ ਮੈਂ ਤੁਆਨੂੰ ਦੱਸੂੰਗੀ। ਫੇਰ ਕਦੇ ਵੀ ਆਉਣ ਆਲੇ ਟੈਮ ਚ ਕੀ-ਕੀ ਹੋਇਆ ਹੋਣੈ ਕੀ-ਕੀ ਨਈਂ
ਅੱਛਾ
ਠੀਕ ਆ, ਬਾਕੀ ਹੁਨ ਮੈਂ ਚਲੋ ਪਾਨੀ-ਪੂਨੀ ਪੀਵਾਂ ਠੀਕ ਆ।
ਹਾਂ ਠੀਕ ਐ ਜੀ, ਸਸ਼੍ਰੀ ਕਾਲ ਓਕੇ ਜੀ ਸਸ਼੍ਰੀ ਕਾਲ ਜੀ।